ਹਾਂਜੀ ਤੁਸੀਂ ਦੱਸੋ।
ਬਸ ਵਧੀਆ ਅਸੀਂ ਵੀ।
ਹੋਰ ਕੀ ਕਰਦੇ ਜੇ।
ਬਸ ਹੁਣੇ ਵਿਹਲੇ ਹੋਏਆ ਅਸੀਂ ਵੀ ਲੰਚ ਤੋਂ। ਹਾਂਜੀ ਹਾਂਜੀ ਹਾਂ ਹੋਰ ਤੁਸੀਂ ਕੀ ਕਰ ਰਹੇ ਹੋ।
ਕੁਛ ਨੀ ਅਸੀਂ ਵੀ ਹੁਣੇ ਫ੍ਰੀ ਹੋਏ ਆਂ ਬਸ ਸ਼ਾਮੀ ਜਾਵਾਂਗੇ। ਥੋੜ੍ਹੀ ਦੇਰ ਪਾਰਕ ਨਿਆਣੇ ਜਿੱਦ ਕਰ ਰਹੇ ਨੇ ਕਿ।
ਹਾਂਜੀ ਹਾਂ ਹਾਂ ਉਹ ਵੀ ਜ਼ਰੂਰੀ ਏ ਬੱਚਿਆਂ ਨੂੰ ਬਾਹਰ ਘੁਮਾਣਾ ਵੀ। ਥੋੜਾ ਘਰ ਬੈਠੇ ਬੱਚੇ ਬੋਰ ਹੋ ਜਾਂਦੇ ਨੇ। ਨਾ ਫੇਰ ਕੁਛ ਗਰਮੀ ਵੀ ਹੈ ਹਾਂ ਬੱਚੇ ਬਾਹਰ ਘੱਟ ਜਾ ਐਟਮੋਸਫੇਅਰ ਵੀ ਚਾਹੀਦੈ ਨਾ ਉਹਨਾਂ ਨੂੰ।
ਬਿਲਕੁਲ ਐ ਤੇ ਹੈ ਈ ਏ
ਹਾਂ ਹਾਂਜੀ ਹਾਂਜੀ।
ਹੋਰ ਤੁਸੀਂ ਦੱਸੋ।
ਬਸ ਵਧੀਆ ਵਧੀਆ ਹੋਰ ਗੁਰਦੁਆਰੇ ਜਾਂਦੇ ਹੁੰਦੇ ਤੁਸੀਂ। ਹਾਂ ਚਲੋ।
ਹਾਂਜੀ ਦਿੱਲੀ ਸੀ ਕੋਲ ਮੋਰਨਿੰਗ ਟਾਈਮ ਚਾਹੀਦੈ ਸ਼ਾਮ ਵੇਲੇ ਸ਼ਾਮ ਟਾਈਮ ਐ ਹੁੰਦੈ ਨਾ। ਫਿਰ ਸਵੇਰੇ ਵੀ ਉੱਠ ਕੇ ਸਟਾਰਟਿੰਗ ਪਹਿਲੇ ਨਹਾ ਕੇ ਪਹਿਲੇ ਗੁਰਦੁਆਰੇ ਜਾਈਦੈ ਮੱਥਾ ਟੇਕ। ਫਿਰ ਪਾਠ ਕਰੀਦੈ ਆਪਣਾ ਪਾਠ ਕਰਨ ਤੋਂ ਬਾਅਦ। ਜੋਤ ਬੱਤੀ ਲਗਾਈ ਦੀ ਸਫ਼ਾਈ ਪਹਿਲੇ ਕਰ ਲੈਂਨੇ ਹਾਂ ਨਾ ਅਸੀਂ ਘਰ ਦੀ।
ਅੱਛਾ ਠੀਕ ਹੈ। ਠੀਕ ਹੈ। ਆਪੇ ਕਰਦੇ ਹੋਗੇ ਨਾ ਤੁਸੀਂ।
ਹਾਂਜੀ ਵੈਸ ਜੁਆਇੰਟ ਫੈਮਲੀ ਏ ਬਟ ਅਸੀਂ ਆਪਣਾ ਸੈਪਰੇਟ ਹ ਨੂੰ।
ਹਮ ਹਮ ਹਮ ਠੀਕ ਹੈ। ਠੀਕ ਹੈ। ਓਕੇ ਓਕੇ ਹਾਂਜੀ। ਚਲੋ ਹੋਰ ਹੋਰ ਕਿਹੜੇ ਕਿਹੜੇ ਗੁਰਦੁਆਰੇ ਦੇ ਦੇਖੇ ਹੋਏ ਨੇ ਤੁਸੀਂ।
ਅਸੀਂ ਬੁੜੀਆਂ ਸਾਹਿਬ ਗਏ ਹੋਏ ਹਾਂ ਸਾਡੇ ਨਾਲ ਇੱਕ ਗੁਰਦੁਆਰਾ ਹੈਗਾ ਗੁਰਸਰ ਗੁਰਦੁਆਰਾ ਹੈਗਾ। ਨੇ ਉੱਧਰ ਪੰਜਾਬ ਚ ਵੀ ਹੈਗੇ ਇੱਕ ਦੁੱਖ ਨਿਵਾਰਨ ਗੁਰਦੁਆਰਾ ਹੈਗਾ ਜੇ।
ਹਾਂਜੀ ਹਾਂਜੀ ਲੁਧਿਆਣੇ।
ਹਾਂਜੀ ਉਹ ਵੀ ਬਹੁਤ ਫੇਮਸ ਏ ਉੱਧਰ ਵੀ ਮਤਲਬ ਨਾ ਮਤਲਬ ਖਾਣ ਪੀਣ। ਵੀ ਔਰ ਸੇਵਾ ਕਰਨ ਨੂੰ ਵੀ ਕਈ ਬੰਦੇ ਲੱਗੇ ਹੋਏ ਨੇ।
ਹਾਂਜੀ ਹਾਂਜੀ ਹਾਂ।
ਔਰ ਦਰਬਾਰ ਸਾਹਿਬ ਗਏ ਹੋਏ ਆ ਸ਼ਹੀਦਾਂ ਸਾਹਿਬ ਜਾਣਾ ਸੀ ਪਰ ਬੱਚੇ ਛੋਟੇ ਨੇ ਜਾਨ ਨੀ ਹੋਇਆ।
ਹਾਂਜੀ ਹਾਂ ਓਥੇ। ਉੱਥੇ ਤੇ ਚੁਪਹਿਰਾ ਸਾਹਿਬ ਵੀ ਹੁੰਦੈ ਨਾ।
ਹਾਂਜੀ ਹਾਂਜੀ ਚੁਪਹਿਰਾ ਸਾਹਿਬ ਅਸੀਂ ਪਹਿਲੇ ਕਰਦੇ ਸੀ।
ਅੱਛਾ ਅੱਛਾ ਠੀਕ ਹੈ। ਹਾਂ ਤੇ ਗੁਰਦੁਆਰੇ ਵੀ ਹੁੰਦੇ ਨਾ। ਪੈਰਾ ਸਾਹਿਬ ਤੇ। ਹੋਰ ਵੀ ਗੁਰਦੁਆਰੇ ਸ਼ੁਰੂ ਕੀਤੇ ਹੋਏ ਨੇ ਅੱਜ ਕੱਲ। ਅੱਛਾ ਅੱਛਾ ਠੀਕ ਹੈ।
ਸਾਹਿਬ ਲੱਗਦਾ ਏ ਆ ਪਹਿਲੇ ਸਾਡੇ ਇੱਧਰ ਹੈਗਾ ਇੱਕਨਾਲ ਬੈਕ ਸਾਈਡ ਤੇ ਉੱਧਰ ਵੀ ਚਾਲੂ ਹੋ ਗਿਆ। ਸੀ ਫਿਰ ਉੱਧਰ ਹੁਣ ਬੰਦ ਕਰ ਦਿੱਤਾ ਹੈ ਫ਼ੇਰ ਹੁਣ ਖਾਲੀ ਬੁੜੀਆਂ ਸਾਹਿਬ ਲੱਗਦੈ ਫੇਰ ਤੁਹਾਨੂੰ ਪਤੈ।
ਜ।
ਕੀ ਪਹਿਲੇ ਇੰਨੀ ਦੂਰ ਜਾਵੇ ਬੰਦਾ ਫੇਰ ਗਰਮੀ ਬਹੁਤ ਏ ਨਿਆਣੇ। ਤੰਗ ਕਰਦੇ ਨੇ ਬੋਤ ਮੁਸ਼ਕਿਲ ਹੋ ਜਾਂਦੀਆਂ ਨੇ।
ਹਾਂਜੀ ਉਹ ਤੇ ਹੈ। ਹੀ ਹੈ। ਕਿਉਂਕਿ ਟਾਈਮ ਲੱਗਦਾ ਨਾ ਚੁਪੈਰਾ ਸਾਹਿਬ ਜੀ ਨੂੰ।
ਬਿਲਕੁਲ, ਬਾਰਾਂ ਵਜੇ ਚਾਲੂ ਹੁੰਦਾ ਏ, ਚਾਰ ਵਜੇ ਸਮਾਪਤੀ।
ਹਾਂ, ਹਾਂਜੀ-ਹਾਂਜੀ। ਚਾਰ ਪੰਜ ਘੰਟੇ ਲੱਗ ਜਾਂਦੇ ਨੇ।
ਚਾਰ ਘੰਟੇ ਦਾ ਹੁੰਦਾ ਐ, ਅ ਅੱਧੇ‌-ਅੱਧੇ ਘੰਟੇ ਦੀ ਅਰਦਾਸ ਹੋ ਜਾਂਦੀ ਫਿਰ ਤੁਆਨੂੰ ਪਤਾ ਈ ਐ ਫਿਰ ਗੁਰਾਈਆਂ ਨੇ ਅਰਦਾਸਾਂ ਲਿਖਾਈਆਂ ਹੁੰਦੀਆਂ ਨੇ।
ਹਾਂਜੀ-ਹਾਂਜੀ, ਉਹ ਤੇ ਹੈ ਈ ਐ, ਹਾਂ ਪਰ ਮਜ਼ਾ ਤੇ ਆਦਾਂ ਚਪੈਰਾ ਸਾਹਿਬ ਜੀ ਦੇ
ਬਿਲਕੁਲ, ਆਨੰਦ ਆਦਾਂ ਐ, ਆਨੰਦ।
ਹਾਂ, ਮੈਂ ਵੈਸੇ ਕਦੀ ਕੀ ਤਾਂ ਨੀ ਨਾ ਬੈਠੀ ਆਂ ਪਰ ਸੁਣਿਆ ਹੋਇਆ ਐ, ਹਾਂਜੀ- ਹਾਂਜੀ। ਕਿ ਬੋਤ ਵਦੀਆ ਹੁੰਦਾ ਐ ਨਜ਼ਾਰਾ ਆਦਾਂ ਐ, ਉੱਥੇ ਉੱਥੇ ਸ਼ਹੀਦਾਂ ਜੀ ਦੇ ਘਰ ਜਾ ਕੇ ਤੇ ਹੋਰ ਵੀ ਮਜ਼ਾ ਆਦਾਂ ਐ।
ਹਾਂਜੀ, ਉੱਥੇ ਨਾ ਕਈ ਮਤਲਬ ਬੈਠੇ ਹੁੰਦੇ ਨੇ ਕਈ ਸੜਕਾਂ ਤੇ ਬੈਠੇ ਨੇ ਕਈ ਉੱਥੇ ਬੈਠੇ ਨੇ, ਉਨਾਂ ਨੂੰ ਕੋਈ ਨੀ ਪਤਾ ਗਰਮੀ ਏ ਧੁੱਪ ਐ। ਓ ਆਪਣਾ ਕੱਟੀ ਜਾ ਰਹੇ ਨੇ, ਕੱਟੀ ਜਾ ਰਹੇ ਨੇ, ਪਰਮਾਤਮਾ ਆਪਣੇ ਆਪ ਈ
ਆਪਨੇ ਆਪ, ਹਾਂਜੀ ਹਾਂਜੀ ਹਾਂਜੀ
ਔਰ ਅਸੀਂ ਵੀ ਪੈਲੇ ਕਰਦੇ ਸੀ, ਨਾ ਬੁੜੀਆ ਸਾਹਿਬ ਮੇਰੇ ਬੱਚੇ ਬੋਤ ਤੰਗ ਕਰਨ ਲਾਗ ਗਏ ਸੀ ਪਿੱਛੇ ਜੇਈ। ਫਿਰ ਫਿਰ ਮੈਂ ਸ਼ੁਕ, ਮੇਰੇ ਪੰਜ ਹੋਏ ਸੀ, ਛੇ ਮੈਂ ਸ਼ੁਕਰਾਨਾ ਦਿੱਤਾ। ਤਾਂ ਉਸ ਤੋਂ ਬਾਦ ਬਾਬਾ ਜੀ ਤੋਂ ਮਾਫ਼ੀ ਮੰਗਲੀ, ਫਿਰ ਘਰੇ ਈ ਲਗਾਣ ਲਾਗੇ ਅਸੀਂ।
ਅੱਛਾ-ਅੱਛਾ, ਚਲੋ।
ਹਾਂ ਹਾਂਜੀ, ਘਰੇ ਕਰਨੇ ਆ, ਘਰੇ ਸੰਡੇ ਦੀ ਸੰਡੇ ਲਾ ਲਈਦਾ ਪੈਲੇ ਦੇਗ ਪ੍ਰਸ਼ਾਦ ਬਣਾ ਲਈ ਦੀ ਐ ਸਾਰੇ ਬਾਬਾ ਜੀ ਦੇ ਸਾਫ਼-ਸਫ਼ਾਈ ਕਰਨ ਤੋਂ ਬਾਦ, ਅਖੰਡ ਜੋਤ ਲਗਾ ਲਈ ਦੀ ਐ।
ਅੱਛਾ, ਤੁਸੀਂ ਕੱਲੇ ਕਰਦੇ ਓ ਕਿ ਤੁਆਡੇ
ਨਈ ਨਈ ਨਈ ਨਈ, ਖਾਲੀ ਮੈਂ ਹੀ ਕਰਨੀ ਆ ਮੇਰੇ ਨਾ ਨੀ ਕੋਈ ਬੈਂਦਾ, ਮੈਂ ਆਪਣੇ ਬੱਚੇ ਦੋਨੇ ਮਤਲਬ ਮੰਮਾ ਨੂੰ ਪਕੜਾ ਦੇਨੀ ਆ, ਫਿਰ ਬੈਂਨੀ ਹਾਂ ਪਾਠ ਤੇ।
ਚਲੋ, ਵਦੀਐ।
ਕਿਉਂਕਿ ਮੈਨੂੰ ਖੁੱਦ ਨੂੰ ਈ ਨੀ ਅੱਛਾ ਲੱਗਦਾ ਹੈਗਾ ਕਿ ਮੈਂ, ਪਾਠ ਕਰਾਂ ਮੇਰਾ ਧਿਆਨ ਉੱਧਰ ਹੋਵੇ। ਤੇ ਮੇਰੇ ਨਿਆਣੇ ਮੈਨੂੰ ਤੰਗ ਕਰਨ, ਫਿਰ ਤੁਆਨੂੰ ਪਤਾ ਫਿਰ ਧਿਆਨ ਨੀ ਲੱਗਦਾ ਹੈਗਾ।
ਨਈਂ ਲੱਗਦਾ, ਬਿਲਕੁਲ-ਬਿਲਕੁਲ, ਹਾਂਜੀ। ਉਹ ਤੇ ਹੈ ਈ ਐ, ਹਾਂ ਕਰਨਾ ਪੈਂਦਾ ਹਾਂਜੀ, ਕਈ ਵਾਰੀ ਹੁਣੇ ਅਸੀਂ ਇੱਕ ਦੋ ਵਾਰੀ ਉੱਥੇ, ਜਿੱਦਾਂ ਚੁਪੈਰਾ ਸਾਹਿਬ, ਅੰਮ੍ਰਿਤਸਰ ਸ਼ਹੀਦਾਂ ਦੇ। ਕੋਈ, ਜਿੱਦਾਂ ਕਰਦੇ ਕਰਦੇ ਵੀ ਅੱਗ ਵਗੈਰਾ ਜੋਤ ਦੀ ਲੱਗ ਗਈ ਸੀ ਉੱਥੇ।
ਹਾਂਜੀ-ਹਾਂਜੀ, ਪਿੱਛੇ ਵੀ ਹਾਂਜੀ, ਬੋਤ ਹੋਇਆ ਸੀ ਵਿੱਚ ਪਤਾ ਨੀ ਤਿੰਨ ਦੋ ਪਤਾ ਨੀ
ਦੋ ਵਾਰ ਹੋਇਆ, ਮੈਂ ਕਿਹਾ ਦੋ ਤਿੰਨ ਵਾਰੀ ਹੋ ਚੁੱਕ
ਹਾਂਜੀ, ਓਪ ਸੰੰਗਤ ਬੋਤ ਹੋ ਜਾਂਦੀ ਐ, ਤੁਆਨੂੰ ਪਤਾ ਫੇਰ ਭੀੜਮ-ਭੀੜਮ, ਧੱਕਣ-ਧੱਕਾ ਕਰਦੇ ਨੇ ਨਾ ਉਹਦੇ ਜੋ ਅੰਦਰ ਸੰਗਤ ਲੱਗੀ ਐ, ਓਹ ਤੇ ਬਹੁਤ ਕੰਟਰੋਲ ਕਰਦੇ ਨੇ ਕਿ ਸੰਗਤ ਅੱਗੇ ਨਾ ਜਾਵੇ, ਪਰ ਐਂ ਕਿੱਥੇ ਰੁਕਦੇ ਨੇ ਹੁਣ ਉਹ ਉੱਪਰ ਪਤਾ ਨੀ ਕੁਛ ਹੋ ਰਿਹਾ ਸੀ, ਤਾਂ ਵੀ ਦੋ ਲੇਡੀਜ਼ ਦੀ ਐਵੇਂ ਹੋ ਗਿਆ, ਐਕਸੀਡੈਂਟ ਹੋਇਆ ਜੋ।
ਅੱਛਾ-ਅੱਛਾ, ਠੀਕ ਐ ਠੀਕ ਐ।
ਹੋਇਆ ਆ, ਬੋਤ ਬੁਰਾ ਹਾਲ ਹੋਇਆ, ਉਹਨਾਂ ਦੇ ਉੱਤੇ।
ਅੱਛਾ-ਅੱਛਾ, ਹਾਂਜੀ, ਏਹ ਸ਼ਹੀਦਾਂ ਦਾ ਵੈਸੇ ਵੀ ਗੁਰਦੁਆਰਾ ਅ ਦਰਬਾਰ ਸਾਹਿਬ ਜੀ ਦੇ ਕੋਲ ਈ ਐ ਹਨਾ। ਨਹੀ ਜ਼ਿਆਦਾ ਦੂਰ ਤਾਂ ਨੀ ਐ ਹਨਾ, ਹਾਂ ਥੋੜਾ ਜਿਹਾ ਅੱਗੇ ਜਾ ਕੇ ਕੀ ਪੈਦਲ ਤੇ ਜਾ ਸਕਨੇ ਆਂ ਅਸੀਂ ਹਨਾ।
ਹਾਂਜੀ-ਹਾਂਜੀ।
ਹਾਂ, ਮੈਂ ਇੱਕ ਵਾਰੀ ਗਈ ਓਈ ਆਂ, ਉੱਥੇ ਸ਼ਹੀਦਾਂ ਜੀ ਦੇ ਤੇ ਹਾਂ, ਪਰ ਚੁਪੈਰਾ ਸਾਬ ਤਾਂ ਨੀ ਅਸੀਂ ਕੱਟਿਆ। ਵੈਸੇ ਮੱਥਾ ਟੇਕਣ ਗਏ ਸੀ ਅੱਗੇ-ਪਿੱਛੇ ਨਾ।
ਕੈਜੇ ਨਹੀਂ
ਹਾਂ, ਹਾਂ, ਅੰਦਰ ਗਏ ਸੀਗੇ ਸਾਰਾ, ਅਸੀਂ ਹਾਂਜੀ ਜੈਸ ਹੋ ਗਿਆ। ਕਾਫੀ ਟਾਈਮ ਹੋ ਗਿਆ। ਮੈਨੂੰ ਗਿਆ ਨੂੰ ਵੀ ਸੱਤ ਅੱਠ ਸਾਲ ਹੋ ਗਏ ਹੋਣੇੇ ਗਿਆ ਨੂੰ ਉੱਥੇ ਸ਼ਹੀਦਾਂ ਜੀ ਦੇ ਉਸ ਤੋਂ ਜ਼ਿਆਦਾ ਹੀ ਹੋ ਗਿਆ ਹੋਵੇ ਭਵਾਂ, ਜ਼ਿਆਦਾ ਹੋ ਗਿਆ, ਮੈਂ ਗਈ ਸੀ ਸਾਡੇ ਸਾਹਮਣੇ ਭਾਬੀ ਰਹਿੰਦੇ ਨੇ ਨਾ ਉਹਨਾਂ ਦੇ ਨਾਲ ਹੀ ਗਈ ਸੀ। ਹਾਂਜੀ,
ਚਲੋ ਆ ਵੀ ਸਹੀ ਹੈ, ਹੁਣ ਕੱਲ ਵੀ ਸੰਡੇ ਹੈਗਾ। ਕੱਲ ਵੀ ਸੋਚ ਰਹੇ ਆਂ। ਕਿ ਚੁਪਹਿਰਾ ਸਾਹਿਬ ਲਗਾ ਲਈਏ, ਪਰ ਹਲੇੇ ਕੋਈ ਰਿਸੁ ਪਹੁੰਚਣੀ ਹੈ, ਕਿਉਂਕਿ ਗਰਮੀ ਬਹੁਤ
ਗਰਮੀ ਬਹੁਤ ਹੈ, ਹਾਂਜੀ, ਹਾਂਜੀ, ਲਾਈਟ ਵੀ ਬਹੁਤ ਤੰਗ ਕਰਦੀ ਹੈ। ਹਾਂਜੀ ਉਹ ਤਾਂ ਹੈ ਹੀ ਏ।
ਔਰ ਜਦ ਤੱਕ ਥੋੜਾ ਅਲਾਊਡ ਨਾ ਹੋਵੇ ਨਾ ਉਹਦੇ 'ਚ ਪੀ
ਨਾ ਮਜ਼ਾ ਨਹੀਂ ਆਉਂਦਾ ਹਾਂ, ਉਹ ਤੇ ਹੈ ਹੀ ਹੈ ਮੈਂ ਵੀ ਇੱਕ ਵਾਰੀ ਆਪਣੀ ਬੇਟੀ। ਉਹਨੂੰ ਮੈਂ ਸ਼ਬਦ ਵਗੈਰਾ, ਮੈਂ ਵੀ ਬੋਲ ਲੈਂਦੀ ਹਾਂ ਨਾ। ਹਰਮੋਨੀਅਮ ਤੇ, ਹਾਂ ਤੇ ਮੈਂ ਆਪਣੀ ਬੇਟੀ ਨੂੰ ਇੱਕ ਵਾਰੀ ਸਿਖਾਇਆ। ਉਹਨੇ ਗੁਰਦੁਆਰੇ ਬੋਲਿਆ ਕੇ ਗੁਰਦੁਆਰੇ ਦਾ ਸਪੀਕਰ ਅੰਦਰ ਅੰਦਰ ਹੀ ਹੁੰਦਾ ਨਾ ਏ। ਇੱਕ ਬਾਹਰ ਹੁੰਦਾ। ਕਿ ਜਿਹੜਾ ਸਾਰਿਆਂ ਨੂੰ ਸੁਣਦਾ, ਇੱਕ ਅੰਦਰ ਹੁੰਦਾ ਜਿਹੜਾ ਅੰਦਰ ਅੰਦਰ ਸੁਣਦਾ। ਹਨਾ ਮੈਂ ਉਹਨੂੰ ਸੇ ਕਰਵਾਇਆ, ਤੇ ਉਹਨੇ ਬੜਾ ਸੋਹਣਾ ਗੁਰਦੁਆਰੇ ਬੋਲਤਾ ਫਿਰ ਨਾ ਸਾਡੇ ਦੀਦੀ ਜੀ ਨੇ ਨਾ, ਉਹ ਕਰਵਾਇਆ ਆਪਣਾ ਮੂਹਰਤ ਮਕਾਨ ਦਾ ਮੈਂ ਕਿਹਾ ਚੱਲ ਇੱਥੇ ਵੀ ਬੋਲੇਗੀ। ਮੇਰੀ ਬੇਟੀ ਨੇ ਬੋਲਿਆ ਹੀ ਨੀ, ਉੱਥੇ ਕਹਿੰਦੀ ਮੈਨੂੰ ਤਾਂ ਆਵਾਜ਼ ਆਵਾਜ਼ ਨੀ ਆ ਰਹੀ ਇੱਥੇ ਉਹਦੇ ਮੈਂ ਬੋਲ ਹੀ ਨਹੀਂ ਪਾ ਰਹੀ, ਉੱਥੇ ਉਹਨੂੰ ਇਹ ਸੀਗਾ ਕਿ ਮੈਂ। ਮੇਰੀ ਆਵਾਜ਼ ਮੈਨੂੰ ਸੁਣੇ ਜਿੱਦਾਂ ਗੁਰਦੁਆਰੇ ਸੁਣਦੀ ਹੈ, ਆਪਣੀ ਆਵਾਜ਼ ਆਪਾਂ ਨੂੰ ਆਪ ਨੂੰ ਉਹ ਕਹਿੰਦੀ ਸੀ ਮੈਨੂੰ ਉਦਾਂ ਹੀ ਸੁਣੇ ਯਾਰ ਬੋਲਿਆ ਹੀ ਨੀ ਉਹਨੇ ਸ਼ਬਦ ਉਦੋਂ ਬੜੀ ਛੋਟੀ ਸੀ, ਹੁਣ ਤੇ ਬਹੁਤ ਵੱਡੀ ਹੋ ਗਈ ਹੈਨਾ
ਇਹ ਹੁੰਦਾ ਹੈ, ਚਲੋ ਇਹ ਵੀ ਬੱਚਿਆਂ ਦੇ ਵਿੱਚ ਹੁਨਰ ਹੋਣਾ ਚਾਹੀਦਾ ਹੈ। ਕਰਨ ਦਾ ਜਾਂ ਹੋਣ ਦਾ,
ਹਾਂ, ਹਾਂਜੀ, ਹਾਂਜੀ ਉਹ ਤਾਂ ਹੈ, ਬੱਚਿਆਂ ਨੂੰ ਅਸੀਂ ਸ਼ੁਰੂ ਤੋਂ ਸਿਖਾਵਾਂਗੇ। ਤਾਂਹੀ, ਬੱਚੇ ਸਿੱਖਦੇ ਨੇ
ਬਿਲਕੁਲ, ਐ ਤੇ ਹੈ ਹੀ ਏ ਸਾਡੇ ਵੀ ਨਾਲ ਪਾਠ ਹੁੰਦਾ ਨਾ, ਸੁਖਮਨੀ ਸਾਹਿਬ ਦਾ ਬੁੱਧਵਾਰ ਦੇ ਬੁੱਧਵਾਰ ਉਵੇਂ ਸਾਰੇ ਮਤਲਬ ਪਾਠ ਕਰ ਲਈਦਾ, ਪਰ ਅਸੀਂ ਵਾਰੀ ਨੀ ਲੈਂਦੇ ਆ, ਸਾਰੇ ਕਹਿੰਦੇ ਨੇ ਵਾਰੀ ਲਿਆ ਮੈਂ ਕਿਹਾ ਨੀ ਹਲੇ ਸ਼ਰਮ ਆਂਦੀ ਇਹ ਚਾਕਾ ਏ।
ਹਾਂਜੀ ਹਾਂ, ਹਾਂ, ਮੈਂ ਤੇ ਜਾਂਦੀ ਮੈਂ ਮੇਰੇ ਵੀ ਬੱਚਾ ਛੋ ਇੱਕ ਛੋਟੀ ਆ ਗੁੜੀਆ ਮਗਰ ਥੋੜੀ ਵੱਡੀ ਹੋਏਗੀ ਨਾ। ਤਾਂ ਫੇਰ ਮੈਂ ਆਇਆ ਕਰਾਂਗੀ। ਗੁਰਦੁਆਰੇ ਵਾਰੀ ਤੇ ਮੈਂ ਦੇ ਦਿੰਦੀ ਆਂ। ਵਾਰੀ ਤਾਂ ਦਿੱਤੀ ਜਾਂਦੀ ਐ। ਹਾਂ ਕਾਫ਼ੀ ਵਾਰੀ ਦਿੱਤੀ ਆ ਵਾਰੀ, ਮੈਂ ਤੇ ਮੈਂ ਕਿਹਾ ਹਜੇ ਛੋਟੀ ਆ ਫੇਰ ਆਵਾਂਗੀ ਮੈਂ ਹਜੇ। ਕਈ ਕਹਿੰਦੇ ਨੇ ਆਂਦੇ ਨੀ ਆਂਦੇ ਨੀ ਤੁਸੀਂ ਸ਼ਬਦ ਬੋਲਦੇ ਹੋ ਤੁਸੀਂ ਆਇਆ ਕਰੋ, ਗੁਰਦੁਆਰੇ ਮੈਂ ਕਿਹਾ, ਬੱਚਾ ਛੋਟਾ ਮੇਰਾ ਹਜੇ ਫਿਰ ਦਿਲੋਂ ਬੱਚਾ ਨਾ ਟਿੱਕਦਾ ਨੀ ਐ ਗੁਰਦੁਆਰੇ
ਕਿੰਨੇ ਟਾਈਮ ਦਾ ਤੁਹਾਡਾ ਬ
ਹੈ ਤੇ ਵੱਡੀ ਹੈ ਹੈ ਤੇ ਸੈਕਿੰਡ ਵਿੱਚ ਸੱਤ ਸਾਲ ਦੀ ਹੋ ਗਈ। ਕਿ ਮੇਰੀ ਬੇਟੀ ਹਾਂ ਪਰ ਉਹ ਟਿਕਦੀ ਨੀ ਹੈ ਨਾ, ਫਿਰ ਉਹਨਾ ਫਿਰ ਧਿਆਨ ਉਹਦੇ ਵਿੱਚ ਹੀ ਜਾਂਦਾ। ਉਹਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਤੇ ਇੱਧਰ ਉੱਧਰ ਘੁੰਮਦੇ ਰਹਿਣਾ।
ਅੱਛਾ ਜੀ ਉਹ ਤੇ ਹੈ ਹੀ ਆ, ਫੇਰ ਹੁਣ ਤਾਂ ਭਾਈ ਜੀ ਵੀ ਗੁਰਦੁਆਰੇ ਬੋਲਣ ਦਾ
ਹਾਂ ਬੋਲਦੇ ਨੇ ਫੇਰ ਅਰੇ, ਫਿਰ ਸਾਰਿਆਂ ਦਾ ਧਿਆਨ ਜਾਂਦਾ ਬੱਚੇ ਵਿੱਚ, ਫਿਰ ਪਾਠ ਵਗੈਰਾ ਜਾਂ ਸ਼ਬਦ ਬੋਲਣ ਦਾ, ਫਿਰ ਮਜ਼ਾ ਨਹੀਂ ਆਉਂਦਾ ਨਾ, ਫਿਰ ਸਭ ਦਾ ਧਿਆਨ ਟੁੱਟਦਾ ਫਿਰ ਪਾਠ ਤੋਂ
ਬਿਲਕੁਲ ਜੀ,
ਇਸ ਕਰਕੇ
ਹੋਰ ਤੁਹਾਡੇ ਘਰੇ ਠੀਕ ਨੇ ਸਾਰੇ
ਹਾਂਜੀ, ਹਾਂਜੀ, ਸਭ ਠੀਕ ਹੈ। ਵਧੀਆ, ਵਧੀਆ
ਵਧੀਆ ਈ ਚਾਹੀਦਾ ਤੁਸੀਂ ਜਾਂਦੇ ਹੋ ਪਾਰਕ ਘੁੰਮਣ
ਨਹੀਂ ਪਾਰਕ ਨਹੀਂ ਹੈ ਇੱਥੇ ਕੋਲ ਮੈਂ ਤਾਂ ਫਿਲਹਾਲ ਤੇ ਅਜੇ ਤੱਕ ਆਪਣੇ ਪੇਕੇ ਆਈ ਹੋਈ ਹਾਂ ਨਾ
ਅੱਛਾ ਜੀ
ਹਾਂ ਬੱਚੇ ਨਾਨੀ ਘਰ ਜਾਨਾ ਤੇ ਫੇਰ ਇਸ ਕਰਕੇ ਮੈਂ ਆ ਗਈ ਛੁੱਟੀਆਂ ਜੋ ਹੁੰਦੀਆਂ ਸਾਲ ਬਾਅਦ ਚੱਕਰ ਲੱਗਦਾ ਇੱਥੇ ਆ ਜ
ਠੀਕ ਹੈ ਜੀ ਦੂਰ ਬੋਤ
ਸਾਡੇ ਉੱਥੇ ਤੇ ਹਾਂ ਓਦਾਂ ਕੋਲ ਹੈਗੀ ਹੈ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਕੋਲ ਹੈਗੀ ਹੈ ਹਾਂਜੀ ਹਾਂਜੀ ਹਾਂਜੀ ਚਲੋ
ਹਾਂ ਹਾਂਜੀ ਹੋਰ ਸਭ ਠੀਕ ਹ ਏ ਹਾਂਜੀ ਵਧੀਆ ਜੀ
ਚਲੋ ਠੀਕ ਹੈ ਮੈਂ ਫੇਰ ਕਰਨੀ ਆ ਤੁਹਾਨੂੰ ਹਨਾ
ਹਾਂਜੀ ਠੀਕ ਹੈ
ਹਾਂਜੀ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ